ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ-ਚਾਲ?
ਬਸ ਠੀਕ-ਠਾਕ ਵਧੀਆ ਤੁਸੀਂ ਸੁਣਾਓ?
ਸਭ ਪਰਿਵਾਰ ਵਧੀਆ?
ਹਾਂਜੀ-ਹਾਂਜੀ, ਸਭ ਵਧੀਆ ਜੀ।
ਆਂ, ਮੈਂ ਕਿਹਾ ਚਲੋ ਤੁਹਾਡੇ ਕੋਲੋਂ ਅਗਰ ਟਾਈਮ ਹੈਗਾ ਤੇ ਗੱਲ ਕਰਾਂ। ਕਿ, ਸਾਡਾ ਅੱਜ-ਕੱਲ ਜਿਵੇਂ ਸੋਸ਼ਲ ਮੀਡੀਆ ਹੈਗਾ ਜਿਵੇਂ ਅੱਜ-ਕੱਲ ਅਸੀਂ, ਮਤਲਬ ਸੋਸ਼ਲ ਮੀਡੀਆ ਜ਼ਿਆਦਾ ਯੂਜ ਕਰਦੇ ਹੈਗੇ। ਤੇ ਮਤਲਬ ਫਿਰ ਕੀ, ਮਤਲਬ ਸਾਡਾ ਇਹਦਾਂ ਕੀ ਇਫੈਕਟ ਹੈਗਾ, ਕੀ ਇਫੈਕਟ ਨਹੀਂ ਹੈਗਾ। ਤੇ, ਮੈਂ ਕਿਹਾ ਇਸ ਕਾਰਨ ਤੁਹਾਡੇ ਨਾਲ ਗੱਲ ਕਰਦੀ ਆਂ।
ਇਹ ਗੱਲਾਂ ਨੀ ਦੇਖੋ, ਸੋਸ਼ਲ ਮੀਡੀਆ ਦਾ ਹਾਂਜੀ-ਹਾਂਜੀ, ਅੱਜ-ਕੱਲ ਟਾਈਮ ਈ ਸੋਸ਼ਲ ਮੀਡੀਆ ਦਾ ਹੈਗਾ ਜੀ, ਦੇਖੋ।
ਹਾਂ, ਨਹੀਂ ਦੇਖੋ ਟਾਈਮ ਤੇ ਸੋਸ਼ਲ ਮੀਡੀਆ ਦਾ ਹੈਗਾ ਦੇਖੋ ਕੋਈ ਨਈ ਟੈਕਨੋਲੋਜੀ ਆਈ ਏ ਜਿਵੇਂ, ਮੋਬਾਈਲ ਫੋਨ ਆਇਆ, ਲੈਪਟੋਪ ਆਇਆ। ਸਾਨੂੰ ਯੂਜ ਤੇ ਕਰਨੀ ਚਾਹੀਦੀ ਹੈਗੀ। ਪਰ ਸਾਨੂੰ ਐ ਵੀ ਤੇ ਦੇਖਣਾ ਏ ਨਾ, ਉਹਦੇ ਸਾਈਡ ਇਫੈਕਟ, ਓਰ ਕੀ ਸਾਈਡ ਇਫੈਕਟ ਹੈਗੇ। ਕੀ ਉਹਦੇ ਇਫੈਕਟ ਹੈਗੇ, ਔਰ ਕੀ ਸਾਈਡ ਇਫੈਕਟ ਹੈਗੇ। ਦੇਖੋ ਸੋਸ਼ਲ ਮੀਡੀਆ, ਜਿਵੇਂ ਹੈਗਾ ਅੱਜ-ਕੱਲ ਦੇ ਟਾਈਮ'ਚ ਦੇਖੋ ਇਫੈਕਟ ਤੇ ਮੈਂ ਕਹਾਂਗੀ, ਸਭ ਤੋਂ ਵਧੀਆ ਐ ਕਿ ਅੱਜ-ਕੱਲ ਦੇਖੋ, ਜਿਵੇਂ ਪਹਿਲੇ ਬੱਚੇ ਬਾਹਰ ਜਾਂਦੇ ਸੀ ਦੂਜੇ ਦੇਸ਼ 'ਚ ਪੜ੍ਹਨ-ਲਿਖਣ ਯਾ ਨੌਕਰੀ ਕਰਨ। ਤੇ ਮਹੀਨੇ, ਮਹੀਨਾ ਓ ਜਾਂਦਾ ਸੀ ਸਾਡੀ ਗੱਲ ਈ ਨਹੀਂ ਹੁੰਦੀ ਸੀ, ਕੋਈ ਚਿੱਠੀ ਆਣੀ ਤੇ ਤਾਨ, ਸਾਨੂੰ ਪਤਾ ਚੱਲਦਾ ਸੀ। ਸਾਡਾ ਬੱਚਾ ਠੀਕ ਹੈਗਾ, ਕਿ ਨਹੀਂ ਹੈਗਾ, ਸਾਡਾ ਬਰਾ ਠੀਕ ਹੈ, ਨਹੀਂ ਹੈਗਾ। ਪਰ, ਹੁਨ ਦਾ ਟਾਈਮ ਕੀ ਐ, ਤੁਸੀਂ ਵੀਡੀਓ ਕੌਲ ਕੀਤੀ, ਤੇ ਤੁਸੀਂ ਦੂਰ ਬੈਠੇ ਦੋਸਤਾਂ ਨਾਲ ਵੀ ਯਾ ਫਰੈਂਡਸ ਨਾਲ, ਯਾ ਰਿਲੇਟਿਵ ਅਪਣੇ ਕਜ਼ਨ ਨਾਲ। ਅਪਣੇ ਬੱਚਿਆਂ ਨਾਲ, ਯਾ ਬ੍ਰਦਰ ਨਾਲ, ਸਿਸਟਰ ਨਾਲ, ਗੱਲ ਕਰਕੇ ਤੁਸੀਂ ਉਹਦੀ ਖੋਜ ਖਬਰ ਲੈ ਸਕਦੇ ਓ, ਠੀਕ ਹੈ, ਨਹੀਂ ਠੀਕ ਹੈ। ਸਾਰੀ ਦੇਖੋ ਸੋਸ਼ਲ ਮੀਡੀਆ ਦਾ ਐ ਇਫੈਕਟ, ਸਭ ਤੋਂ ਜ਼ਿਆਦਾ ਵਧੀਆ ਮੈਨੂੰ ਲੱਗ ਕਿ, ਲੋਕਾਂ ਦੀ ਦੂਰੀਆਂ ਦੇਖੋ ਮਿੱਟੀਆਂ ਹੈਗੀਆਂ ਨਾ। ਜਿਹੜੇ ਬੰਦੇ ਅਸੀਂ ਦੂਰ ਰਹਿੰਦੇ ਆ, ਸਾਡੇ ਕੋਲੋਂ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ, ਦੇੇਖੋ ਜਦ ਆਪਾਂ ਵੀਡੀਓ ਕਾਲ ਕਰ ਲੈਂਦੇ ਆ ਤਾਂ ਸਮਝੋ ਬੱਚੇ ਤੋਂ, ਆਪਾਂ ਆਮੋ-ਸਾਹਮਣੇ ਈ ਗੱਲਾਂ ਬਾਤਾਂ ਕਰ ਲਈਆਂ ਐਵੇਂ ਹੋਗਿਆ ਜੀ, ਇਸ ਤਰ੍ਹਾਂ ਦਾ ਬਣ ਜਾਂਦਾ ਸਿਸਟਮ।
ਹਾਂ, ਉਹ ਤੇ ਹੈਗਾ, ਦੇਖੋ ਉਹ ਵੀ ਗੱਲ ਠੀਕ ਐ ਨਾਲ ਐ ਵੀ ਤੇ ਦੇਖੋ ਨਾ ਅੱਜ-ਕੱਲ, ਐਜੂਕੇਸ਼ਨ ਵਾਸਤੇ ਵੀ ਤੇ ਬਹੁਤ ਜ਼ਰੂਰੀ ਹੋਗਿਆ ਨਾ, ਸੋਸ਼ਲ ਮੀਡੀਆ ਔਨਲਾਈਨ। ਕਿਉਂਕਿ, ਦੇਖੋ ਕਰੋਨਾ ਟਾਈਮ ਆਇਆ ਸੀ ਜਦ ਤੁਸੀਂ ਦੇਖਿਆ ਹੋਏਗਾ। ਤੇ ਬੱਚਿਆਂ ਨੂੰ ਵਿਚਾਰੇ, ਦੋ ਅਗਰ ਬੱਚੇ ਔਨਲਾਈਨ ਨਾ ਪੜ੍ਹਾਈ ਕਰਦੇ ਤੇ ਸਭ ਬੱਚੇ ਦੇ ਦੋ ਸਾਲ ਖ਼ਰਾਬ ਜਾਣੇ ਸੀ ਨਾ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਟੀਚਰ ਨੇ ਵੀ ਘਰ ਬਹਿਕੇ ਪੜ੍ਹਾਇਆ, ਬੱਚੇ ਵੀ ਘਰ ਬੈਕੇ ਪੜ੍ਹੇ ਨਾਲ ਪੇਪਰ ਦਿ ਤੇ ਨਾਲ ਅੱਜ-ਕੱਲ ਦੇਖੋ, ਯੂਟਿਊਬ ਹੋਗਿਆ ਇੱਕ ਲਿੰਡਨ ਤੁਸੀਂ ਪ੍ਰੋਫਾਈਲ ਸੁਣਿਆ ਹੋਏਗਾ ਜੀਦੇ ਬੱਚੇ ਅਪਨਾ ਪ੍ਰੋਫੈਸ਼ਨਲ ਪ੍ਰੋਫਾਈਲ ਪਾਕੇ ਨੌਕਰੀਆਂ ਲੱਭਦੇ ਹੈਗੇ, ਗ੍ਰਾਫਿਕ ਡਿਜ਼ਾਇਨਿੰਗ ਹੋ ਗਈ, ਨਾਲ ਤੁਸੀਂ ਕੋਡਿੰਗ ਕਹਿਲੋ। ਇੰਨੀ ਨਈ-ਨਈ ਚੀਜ਼ਾਂ ਆ ਗਈਆਂ, ਕਿ ਮਤਲਬ ਬੱਚੇ ਨੂੰ ਮਤਲਬ ਅੱਗੇ ਪ੍ਰੋਫੈਸ਼ਨਲ ਲਾਈਫ ਚ ਜਾਨ ਚ ਕੋਈ ਦਿੱਕਤ ਨੀ ਹੋਨੀ ਨਾ।
ਹਾਂਜੀ ਬੜੇ ਕੁਛ ਨੌਲੇਜ ਹੈਗੀ ਪਰ ਗੱਲ ਸਿਰਫ ਏਥੇ ਆਂਦੀ ਕਿ ਬਸ ੳਸਨੂੰ ਯੂਜ ਕਿਸ ਤਰੀਕੇ ਨਾਲ ਕਰਦਾ ਜੀ।
ਹਾਂ
ਹੁਣ ਤੁਸੀ ਜੇੜੀ ਯੂਟਿਊਬ ਦੀ ਗੱਲ ਕਰੀਏ ਜੇ ਯੂਟਿਊਬ ਤੋਂ ਆਪਾਂ ਨੂੰ ਬੜੀ ਨੌਲੇਜ ਮਿਲਦੀ ਐ, ਬੜਾ ਕੁਛ ਪੇਆ ਬੜਾ ਮ ਕੇ ਖਜਾਨਾ ਐ ਏਕ ਕਿਸਮ ਦਾ, ਪਰ ਯੂਟੂਬ ਤੇ ਆਪਾਂ ੳਰੇ ਚ ਕੀ ਲੱਭਦੇ ਆ, ਕੀ ਕਰਦੇ ਆਂ ਆਪਾਂ ਨੂੰ ਫਿਰ ਡਿਪੈਂਡ ਏਹ ਕਰਦਾ ਨਾ ਜੀ ਆਪਾਂ ੳਸਨੂੰ ਕਿਸ ਤਰੀਕੇ ਨਾਲ ਯੂਜ ਕਰਦੇ ਆਂ।
ਹੂੰ, ਐ ਤੇ ਬਿਲਕੁਲ ਸਹੀ ਵੀ ਏ ਤੁਸੀ ਕਿਉਂਕਿ ਦੇਖੋ ਅੱਜ-ਕਲ ਪਰ ਮੈਂ ਤੇ ਦੇਖੋ ਏਹ ਗੱਲ ਕਾਂਗੀ ਨਾ ਅਗਰ ਦੇਖੋ ਸਾਨੂੰ ਅਪਨੇ ਉਪਰ ਡਿਪੈਂਡ ਕਰਦਾ ਐ ਕਿ ਸਾਨੂੰ ਸੋਸ਼ਲ ਮੀਡੀਆ ਹੋ ਗਿਆ ਜਿਵੇਂ ਵੀ ਹੋ ਗਿਆ ਤੁਸੀਂ ਕਿਵੇਂ ਕਿਨਾ ਟਾਈਮ ਯੂਜ ਕਰਨਾ। ਐ ਸਾਡੇ ਉਤੇ ਵੀ ਡਿਪੈਂਡ ਕਰਦਾ ਨਾ ਕਿ ਤੁਸੀ ਕਿਨਾ ਟਾਈਮ ਯੂਜ ਕਰ ਰਏ ੳ। ਹੁਨ ਜਿਵੇਂ ਤੁਸੀ ਅਪਨੇ ਬੱਚੇ ਨੂੰ ਅਗਰ ਮੋਬਾਇਲ ਦਿੱਤਾ ਤੇ ੳਦੇ ਮੋਬਾਇਲ ਦੇ ਅੰਦਰ ਚਾਈਲਡ ਲੌਕ ਲਗਾਓ, ੳਨੂੰ ਕੳ ਕਿ ਤੁਸੀ ਦੋ ਘੰਟੇ ਦੇ ਉੱਤੇ ਯੂਜ ਨਈ ਕਰਨਾ ਦੇਖੋ ਬੱਚੇ ਨੂੰ ਵੀ ਬੋਤ ਫਰਕ ਪੈਂਦਾ। ਅਗਰ ਤੁਸੀ ਬੱਚੇ ਨੂੰ ਏਹ ਵਾਲੀ ਗੱਲ ਦੱਸੋਗੇ ਕਿ ਨਈ ਤੁਸੀ ਯੂਜ ਨਈ ਕਰਨਾ ਹਾਂ ਅਗਰ ਅਸੀ ਅਪਨੇ ਬੱਚੇ ਨੂੰ ਕੈਂਦੇ ਆ ਨਈ ਅਸੀ ਯੂਜ ਕਰਨਾ ਹੈਗਾ ਤੇ ਫੇਰ ਬੱਚਾ ਦੇਖੋ ਗੱਲ ਵੱਖਰੀ ਹੈਗੀ ਦੇਖੋ ਅੱਜ-ਕਲ ਬਿਜਨਸ ਔਨਲਾਈਨ ਚੱਲ ਪਏ ਹੈਗੇ। ਜੇੜੇ ਜੇੜੇ ਨਏ ਨਏ ਲੋਕੀ ਬੈ ਕੇ ਘਰ ਬੈ ਕੇ ਸ਼ੋਪਿੰਗ ਕਰਦੇ ਹੈਗੇ ਤੋ ੳਹ ਬਿਜਨਸ ਵੀ ਤੇ ਦੇਖੋ ਪ੍ਰੋਗੇ੍ਸ ਹੋਏ ਆ ਸਾਡੇ।
ਹਾਂਜੀ, ਬਿਲਕੁਲ ਬਿਲਕੁਲ ਜੀ।
ਕਿਉਂਕਿ ਸਾਨੂੰ ਮਤਲਬ ਬਿਜਨਸ ਵਾਸਤੇ ਵੀ ਤੇ ਦੇਖੋ ਭਾਰੀ ਭਰਕਮ ਮਤਲਬ ਦੇਖੋ ਹੁਨ ਤੁਸੀ ਛੋਟੇ ਮੋਟਾ ਕੰਮ ਕਰਨਾ ਹੈਗਾ ਤੁਆਡੇ ਕੋਲੋਂ ਜਾਦਾ ਬਜਟ ਨਈ ਹੈਗਾ ਕਿ ਤੁਸੀ ਸ਼ੋਪ ਕਿਰਾਏ ਤੇ ਜਾਂ ਰੈਂਟ ਤੇ ਪਰਚੇਜ ਨਈ ਕਰ ਸਕਦੇ ਤੇ ਤੁਸੀ ਘਰ ਬੈਠੇ ਕੇ ਸੋਸ਼ਲ ਮੀਡੀਆ ਚ ਦੇਖ ਸਕਦੇ ੳ ਨਾ।
ਹਾਂਜੀ ਦੇਖੋ ਸੋ਼ਸ਼ਲ ਮੀਡੀਆ ਫੇਸਬੁੱਕ ਐ, ਇੰਸਾਗ੍ਰਾਮ ਐ, ਇੰਸਟਾਗ੍ਰਾਮ ਦੇ ਤਾਨੂੰ ਕਿਨਾ-ਕਿਨਾ ਬਿਜਨਸ ਕਰੀ ਜਾ ਰੇ ਨੇ ਲੋਕੀ ਜੀ।
ਹਾਂ ਕਿਨੇ ਕਿਨੇ ਮਤਲਬ ੳਨਾਂ ਦੇ ਫੋਲੋਅਰਸ ਬੜਦੇ ਹੈਗੇ ਨਾਲ ਯੂਟਿਊਬ ਇਨਕਮ ੳਥੇ ੳਨੂੰ ੳਥੇ ਵੀ ਤੇ ਇਨਕਮ ਆਂਦੀ ਏ ਕਿਉਂਕਿ ੳਨਾਂ ਨੂੰ ੳਥੇ ਪ੍ਰਮੋਸ਼ਨ ਵਾਸਤੇ ਮਤਲਬ ਔਫਰ ਆਂਦੇ ਹੈਗੇ ੳਹ ਸਾਨੂੰ ੳਵੀ ਪੈਸੇ ਦੇਂਦੇ ਹੈਗੇ ਨਾ ਅੱਜ-ਕਲ ਦੇ ਟਾਇਮ ਚ।
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ।
ਹੂੰ।
ਹੁਨ ਇੰਸਟਾਗ੍ਰਾਮ ਹੈ ਦੇਖੋ ਕੋਈ ਬਿਜਨਸਮੈਨ ਐ, ੳਹ ਅਪਨੀ ਐਡ ਦੇ ਰੇਆ ਜਾਂ ਅਪਨੀ ਦੁਕਾਨ ਦੀ ਐਡ ਦੇ ਰੇਆ ਜਾਂ ਅਪਨੇ ਬਿਜਨਸ ਐਡ ਦੇ ਰੇਆ ਦੇਖੋ ੳਨੂੰ ਢੰਗ ਨਾਲ ਯੁਜ਼ ਕਰ ਰੇਆ ਜੇ ਕੋਈ ਮੇਰੇ ਬਾਰ ਹੁਨ ਘਰੇ ਬੜੇ ਕਲਾ ਲੋਕਾਂ ਦੀ ਰੀਲਾਂ ਦੇਖ ਦੇਖ ਕੇ ਟਾਈਮ ਵੇਸਟ ਕਰੀ ਜਾ ਰੇ ਤੇ ਫੇਰ ੳਦੇ ਲਈ ਤਾਂ ਸੋਸ਼ਲ ਮੀਡੀਆ ਕੀ ਕੰਮ ਆਈ, ੳਹ ਤੇ ਫੇਰ ਵੇਸਟੇਜ ਔਫ ਟਾਈਮ ਹੋ ਗਿਆ ਨਾ ਜੀ ਦੇਖੋ।
ਹਾਂਜੀ ਹਾਂਜੀ ਯੇ ਤੇ ਸਹੀ ਗੱਲ ਆਖੀ ਤੁਸੀ ਦੇਖੋ ਅਹ ਪਰ ਐ ਵੀ ਹੈ ਨਾ ਦੇਖੋ ਪਲੇਟਫੋਮ ਵੱਧਨ ਦਾ ਵੀ ਤੇ ਮਤਲਬ ਜਰੀਆ ਹੈਗਾ ਕਿਉਂਕਿ ਪੈਲੇ ਦੇ ਸਮੇਂ ਦੇਖੋ ਮਤਲਬ ਅਸੀ ਸਿੰਗਿਗ, ਡਾਂਸਿੰਗ ਕਰਦੇ ਸੀ ਤੇ ਸਾਨੂੰ ਕੋਈ ਐਵੇਂ ਦਾ ਬੜਾ ਪਲੇਟਫਾਰਮ ਨਈ ਮਿਲਦਾ ਸੀ, ਹੁਨ ਮਤਲਬ ਸੋਸ਼ਲ ਮੀਡੀਆ ਹੈਗਾ ਤੇ ਦੇਖੋ ਲੋਕਾਂ ਨੂੰ ਕਿਨੇ ਵੱਡੇ-ਵੱਡੇ ਪਲੇਟਫਾਰਮ ਮਿਲਦੇ ਹੈਗੇ ਨਾ। ਕੀ ਤੁਸੀਂ ਮਤਲਬ ਛੋਟੇ ਛੋਟੇ ਮਤਲਬ ਦਿਲੇਸਜਿਸ ਚ ਵੀ ਆ ਕੇ ਲੋਕ ਆਪਣੀ ਕਿਉਂਕਿ ਸਾਡੀ ਇੰਡੀਆ ਚ ਇੰਨਾ ਇੰਨਾ ਟੈਲੈਂਟ ਹੈਗਾ ਮੈਂ ਸੁਣਿਆ ਕਿ ਲੋਕੀ ਕਹਿੰਦੇ ਆ ਕਿ ਇੰਡੀਆ ਦੇ ਅੰਦਰ ਦੇਖੋ ਸਭ ਸੇ ਮਤਲਬ ਵ ਵਾਧੂ ਹੀ ਟੈਲੈਂਟ ਹੈਗਾ ਨਾ ਕਿ ਮਤਲਬ ਇਹਨਾਂ ਟੈਲੈਂਟ ਤੇ ਸਾਡੇ ਕਿਸੇ ਦੇਸ਼ ਦੇ ਅੰਦਰ ਨਹੀਂ ਹੈਗਾ ਨਾ ਸੁਣਿਆ ਤੇ ਮੈਂ ਇਹ ਹੀ ਹੈਗਾ।
ਨਹੀਂ ਹੈਗਾ ਵੀ ਇਹ ਚ ਕੋਈ ਸ਼ੱਕ ਲ ਹੁਣ ਦੇਖੋ ਬਾਹਰ ਜਾ ਕੇ ਅਮਰੀਕਾ ਕੈਨੇਡਾ ਵਰਗੇ ਚ ਜਿਹੜੇ ਲੋਕੀ ਜਾਂਦੇ। ਮੋਸਟਲੀ ਇੱਥੋਂ ਜਾ ਕੇ ਹੀ ਉੱਥੇ ਤਰੱਕੀ ਕਰਦੇ ਨੇ ਰੋਸ਼ ਲੈਂਦੇ ਨੇ ਕੰਮ ਕਰਦੇ ਨੇ ਉਹ
ਆ ਪਰ ਦੇਖੋ ਸੋਸ਼ਲ ਮੀਡੀਆ ਦਾ ਥੋੜ੍ਹਾ ਜ ਸਾਈਡ ਇਫੈਕਟ ਤੁਸੀਂ ਐ ਵੀ ਕਹਿ ਸਕਦੇ ਹੋ ਤੁਸੀਂ ਸੁਣਿਆ ਹੀ ਹੋਏਗਾ ਉਹ ਸੋਸ਼ਲ ਮੀਡੀਆ ਤੇ ਇੱਕ ਬੰਦੇ ਨੇ ਆਪਣੀ ਮਤਲਬ ਪੋਸਟ ਪਾਈ ਕਿ ਮੈਂ ਇੱਥੇ ਘੁੰਮ ਰਿਹਾ ਉੱਥੇ ਘੁੰਮ ਰਹੇ ਆ ਪਤਾ ਚੱਲਿਆ ਘਰ ਆਇਆ ਤੇ ਉਹਦੇ ਬੰਦੇ ਤੇ ਚੋਰੀ ਹੋ ਗਈ ਹੈਗੀ ਕਿਉਂ ਕਿਉਂਕਿ ਉਹਨੇ ਸੋਸ਼ਲ ਮੀਡੀਆ ਚ ਅਕਾਊਂਟ ਚ ਪਾਇਆ ਕਿ ਅਸੀਂ ਪੂਰੀ ਫੈਮਿਲੀ ਨਾਲ ਘੁੰਮਣ ਗਏ ਹੋਏ ਹੈ ਦੇਖੋ ਸੋਸ਼ਲ ਮੀਡੀਆ ਤੁਸੀਂ ਯੂਜ ਕਰੋ ਤੁਸੀਂ ਆਪਣਾ ਅਕਾਊਂਟ ਪਬਲਿਕ ਨਾ ਬਣਾ ਕੇ ਪ੍ਰਾਈਵੇਟ ਬਣਾਓ ਕਿਉਂਕਿ ਅਗਰ ਤੁਸੀਂ ਸੋਸ਼ਲ ਮੀਡੀਆ ਚ ਆਪਣੀ ਫੋਟੋ ਪਾ ਰਹੇ ਹੋ ਲੋਕੀ ਲਾਈਕ ਕਰਦੇਿਆਂਗੇ ਦੇਖੋ ਪਬਲਿਕ ਅਕਾਊਂਟ ਕੁਛ ਸਾਨੂੰ ਪਤਾ ਨੀ ਹੈ ਨਾ ਕਿ ਕਿਹੜਾ ਬੰਦਾ ਸਾਨੂੰ ਲਾਈਕ ਕਰ ਰਿਹਾ ਉਹ ਚੰਗਾ ਹੈ ਵੀ ਜਾਂ ਨਹੀਂ ਹੈਗਾ
ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਫੇਕ ਆਈਡੀਆ ਲੋਕਾਂ ਨੂੰ ਬੜੀਆਂ ਬਣਾਈਆਂ ਪਈਆਂ ਜੀ ਦੇਖੋ
ਹਾਂ ਉਹ ਜ਼ਿਆਦਾ ਦੇਖੋ ਅਗਰ ਤੁਸੀਂ ਸੋਸ਼ਲ ਮੀਡੀਆ ਯੂਜ ਕਰਦੇ ਹੋ ਤੇ ਤੁਸੀਂ ਡਿਪ੍ਰੈਸ਼ਨ ਇੰਜਾਇਟੀ ਅ ਕੇਲਾਪਨ ਇਹ ਸਾਰੀ ਅੱਜ ਕੱਲ੍ਹ ਮੈਂ ਬੜੀ ਸੁਣੀਆਂ ਬੱਚਿਆਂ ਨੂੰ ਵੀ ਛੋਟੇ ਛੋਟੇ ਬੱਚਿਆਂ ਨੂੰ ਬੜੀ ਪ੍ਰੋਬਲਮਸ ਹੋ ਜਾਂਦੀ ਹੈ ਇਸ ਚੀਜ਼ ਦੀ ਕਿਉਂਕਿ ਬ ਬੱਚੇ ਬੜੇ ਅਗ੍ਰਸਿਵ ਹੋ ਜਾਂਦੇ ਨਾ ਗੁੱਸੇ ਵਾਲੇ ਬੱਚੇ ਹੋ ਜਾਂਦੇ ਨਾ ਬੜੇ
ਹਾਂ ਚਿੜਚਿੜਾ ਭਣ ਹੋ ਜਾਂਦਾ ਨਾ ਬੱਚਿਆਂ ਦੇ ਅੰਦਰ ਦੇਖੋ
ਹਾਂ ਬੱਚਿਆਂ ਨੂੰ ਫਿਰ ਕਿਉਂਕਿ ਹੈਡਕ ਦੀ ਪ੍ਰੋਬਲਮ ਹੋ ਜਾਂਦੀ ਹੈ ਬੱਚਿਆਂ ਨੂੰ ਕਿਉਂਕਿ ਬੱਚਾ ਸਾਰਾ ਟਾਈਮ ਸਕਰੀਨ ਦੇਖੇਗਾ ਤੇ ਬੱਚਿਆਂ ਨੂੰ ਹੈਡਕ ਹੋ ਗਿਆ ਨਾਲ ਨੀਂਦ ਦੀ
ਐਡਿਕ ਦੀ ਹੈ ਆਈ ਸੈਡ ਦੀ ਬੜੀ ਪ੍ਰੋਬਲਮ ਹੈ ਬ੍ਰੇਨ ਤੇ ਬੜਾ ਇਫੈਕਟ ਪੈਂਦਾ ਜੀ ਜੇ ਲੋੜ ਤੋਂ ਬਾੱਦ ਆਪਾਂ ਦੇਖਾਂਗੇ ਜੀ
ਹਾਂ ਲੇਟ ਕੇ ਉਹ ਪਜੀਸ਼ਨ ਨੀ ਪਤਾ ਨਾ ਦੇਖੋ ਅਸੀਂ ਕੋਈ ਚੀਜ਼ ਲੇਟ ਕੇ ਬੱਚਾ ਕਦੀ ਮੋਬਾਈਲ ਚਲਾ ਰਿਹਾ ਹੈ ਇੱਕ ਤੇ ਸਿਰ ਦਰਦ ਅੱਖਾਂ ਖਰਾਬ ਤੇ ਬੱਚਾ ਖਾ ਅਸੀਂ ਕੀ ਕਰਦੇ ਆ ਕਿ ਬੱਚੇ ਨੂੰ ਖਾਣਾ ਖਾਣਾ ਚੱਲ ਮੋਬਾਈਲ ਲੈ ਲੈ ਟੀ ਵੀ ਚਲਾ ਲੈ ਇਹ ਨੀ ਪਤਾ ਬੱਚਾ ਅਗਰ ਮੋਬਾਇਲ ਟੀ ਵੀ ਜ਼ਿਆਦਾ ਯੂਜ ਕਰੇਗਾ ਤੇ ਉਹਨੂੰ ਨੀ ਪਤਾ ਉਹਨੂੰ ਕਿੰਨੀ ਭੁੱਖ ਹੈਗੀ ਦੇਖੋ ਸੁਣਿਆ ਹੀ ਹੋਗਾ ਡਾਕਟਰ ਵੀ ਸੁਜੈਸਟ ਕਰਦਾ ਕਿ ਖਾਣਾ ਖਾਤੇ ਹੋਏ ਤੁਸੀਂ ਮੋਬਾਈਲ ਨਾ ਯੂਜ ਕਰੋ ਨਾ ਤੁਸੀਂ ਫੋਨ ਚਲਾਓ ਨਾ ਟੀ ਵੀ ਵੇਖੋ ਕਿਉਂ ਕਿਉਂਕਿ ਅਗਰ ਕੁਛ ਤੁਸੀਂ ਤੁਹਾਨੂੰ ਨੀ ਪਤਾ ਤੁਸੀਂ ਕਿੰਨਾ ਖਾਣਾ ਖਾ ਲਓਗੇ
ਉਹ ਜਿਹੜੀਆਂ ਵੇਬਸ ਨੇ ਦੇਖੋ ਖਾਣਡਵੀਆ ਤਾਂ ਆਪਾਂ ਮੇਰੇ ਹਿਸਾਬ ਨਾਲ ਇਕਗਰਤ ਤੋ ਜਿਵੇਂ ਕੇ ਲੰਗਰ ਪ੍ਰਸ਼ਾਦਾ ਸਮਝ ਕੇ ਆਪਾਂ ਨੂੰ ਘਰ ਦੀ ਰੋਟੀ ਉਸੇ ਤਰੀਕੇ ਨਾਲ ਹੀ ਖਾਣੀ ਚਾਹੀਦੀ ਸਤਿਕਾਰ ਨਾਲ ਖਾਣੀ ਚਾਹੀਦੀ ਹੈ ਜੀ ਦੇਖੋ
ਹਾਂਜੀ ਹਾਂਜੀ ਹਾਂਜੀ ਇਹ ਵੱਲ ਤੇ ਤੁਸੀਂ ਬ ਤੋਂ ਲੱ ਕੇ ਗਏ ਕਿਉਂਕਿ ਉਹ ਅਗਰ ਤੁਸੀਂ ਬਿਨਾਂ ਸੋਚੇ ਸਮਝੇ ਦੇਖੋ ਕਈ ਬੱਚਿਆਂ ਨੂੰ ਵੀ ਛੋਟੇ ਛੋਟੇ ਬੱਚਿਆਂ ਨੂੰ ਅੱਜ- ਕੱਲ੍ਹ। ਚਸ਼ਮਾ ਲੱਗਿਆ ਹੁੰਦਾ। ਉਹਨੂੰ ਨੈਕ ਪੇਨ ਹੋ ਰਹੀ ਹੈ ਕਦੇ ਸਿਰ ਦਰਦ ਹੋ ਰਿਹਾ। ਕਿਉਂਕਿ ਡਾਕਟਰ ਕੋਲ ਬਹੁਤ ਬੱਚੇ ਐਵੇਂ ਦੇ ਆਉਦੇ ਨਾ। ਤੇ ਨਾਲ ਇਹਦੇ ਨਾਲ ਇੱਕ ਅੱਜ -ਕੱਲ੍ਹ ਦੇਖੋ। ਔਨਲਾਈਨ ਅਸੀਂ ਅੱਜ- ਕੱਲ ਦੇਖੋ ਕੰਮ ਜਿਵੇਂ ਸ਼ੋਪਿੰਗ ਕਰਦੇ ਹੈਗੇ ਸਭ ਕੁਛ ਕਰਦੇ ਹੈ। ਅਸੀਂ ਚੈੱਕ ਹੀ ਨਹੀਂ ਕਰਦੇ। ਕਿ ਉਹ ਸਾਈਡ ਜਿਹੜੀ ਹੈਗੀ। ਉਹ ਮਤਲਬ ਜੀਨਸ ਹੈ ਵੀ ਨਹੀਂ ਹੈਗੀ ਆ। ਫੇਕ ਹੈਗੀ। ਪਤਾ ਚੱਲਦਾ। ਉਹ ਫੇਕ ਹਾਂ ਉਹ ਫੇਕ ਆਈ ਡੀ ਹੁੰਦੀ ਹੈ। ਅਸੀਂ ਪੇਟੀਐਮ ਕੀਤਾ। ਸਾਨੂੰ ਨੀ ਪਤਾ। ਉਹ ਸਾਡਾ ਪੇਟੀਐਮ। ਸਾਡਾ ਬੈਗ ਵਾਪਿਸ ਆਉਣਾ ਜਾਂ ਨਹੀਂ ਆਉਣਾ। ਪਤਾ ਚੱਲਦਾ ਕਈ ਵਾਰ। ਉਹ ਸਾਨੂੰ ਬੰਦਾ ਹੀ ਬਲੋਕ ਮਾਰਦੇ। ਹਾਂ। ਚੀਜ਼ ਤੁਸੀਂ ਕੁਛ ਹੋਰ ਮੰਗਾਵਾਓ ਅੰਦਰ ਕੁਛ ਹੋਰ ਗੰਦ ਨਿਕਲ ਆਉਂਦਾ। ਕਈ ਵਾਰ ਐਵੇਂ ਹੋ ਜਾਂਦਾ ਏ। ਕਈ ਵਾਰ ਇਹ ਵਾਲੀ ਗੱਲ ਹੋ ਜਾਂਦੀ ਏ ਕਿ ਤੁਸੀਂ ਮੰਗਵਾਆ ਕੁਛ ਹੋਰ। ਕਈ ਵਾਰ ਆਉਂਦਾ ਹੀ ਨਹੀਂ ਸਮਾਨ। ਕਿਉਂਕਿ ਕਿ ਉਹ ਸੋਸ਼ਲ ਮੀਡੀਆ ਚ ਅਕਾਊਂਟ ਹੀ ਫੇਕ ਹੈਗਾ। ਉਹਦਾ ਬੰਦੇ ਦਾ
ਤਾਂ ਆਏਗਾ ਹੀ ਨੀ ਨਾ ਜੀ ਉੱਥੋਂ ਆਪਾਂ ਨੂੰ।
ਹਾਂ ਹੂ ਦੇਖੋ। ਔਰ ਫਿਰ। ਮੈਨੂੰ ਤਾਂ ਇਹ ਗੱਲ ਪੁਇੰਟ ਮਾਈਨਤ ਬੜਾ ਲੱਗਦਾ ਸੋਸ਼ਲ ਮੀਡੀਆ ਦਾ। ਕਿਉਂਕਿ? ਦੇਖੋ ਅਗਰ ਤੁਸੀਂ ਚਾਰ ਬੰਦੇ ਹੋ। ਤੁਸੀਂ ਚਾਰੋ ਕੋਲੋਂ ਫੋਨ ਹੈਗੇ। ਕੀ ਹੁੰਦਾ? ਚਾਰੋਂ ਬੰਦੇ ਫੋਨ ਚ ਬਿਜੀ ਹੈਗੇ।
ਹਾਂਜੀ। ਕੋ ਜਿੰਨੇ ਮੈਂਬਰ ਉਹਨੇ ਫੋਨ ਰੱਖਿਆ ਹੋ ਘਰਾਂ ਚ ਜੀ
ਹਾਂ ਉਹ ਚਾਰੋਂ ਨਹੀਂ। ਫਿਰ ਚਾਰੋਂ ਮੈਂਬਰ ਫੋਨ ਦੇ ਲੱਗੇ ਹੋਏ ਹੈਗੇ। ਕਿਸੇ ਕੋਲੋਂ ਕਿਸੇ ਦੇ ਗੱਲ ਦਾ ਕਰਨ ਦਾ ਟਾਈਮ ਹੀ ਨਹੀਂ ਹੈਗਾ।
ਟਾਈਮ ਵੀ ਨੀ ਹੈਗੇ। ਜੀ ਬਿਲਕੁਲ। ਔਰ ਕੁਛ ਬੱਚੇ ਘਰ ਰਾਤ ਦੇਰ ਜੇ ਬਹਿ ਕੇ ਦੇਖ ਆਣ ਕੇ ਉਹਦਾ ਵੀ ਕਿੰਨਾ ਸਾਈਡ ਇਫੈਕਟ ਹੈਗਾ। ਜੀ ਦੇਖੋ।
ਹਾਂ ਉਹ ਤੇ ਹੈਗਾ ਈ। ਸੋਸ਼ਲ ਮੀਡੀਆ ਦੇਖੋ ਤੁਸੀਂ ਯੂਜ ਕਰੋ। ਮੈਂ ਤੇ ਕਹਿ ਰਹੀ ਹਾਂ। ਸੋਸ਼ਲ ਮੀਡੀਆ ਅੱਛਾ ਵੀ ਹੈਗਾ। ਬੁਰਾ ਵੀ ਹੈਗਾ। ਉਹ ਡਿਪੈਂਡ ਤੇ ਦੇਖੋ ਤੁਹਾਡੇ ਉੱਤੇ ਹੀ ਕਰਦਾ ਹੈਗਾ। ਕਿ ਤੁਸੀਂ ਕਿੰਨਾ? ਉਹ ਮਤਲਬ ਕਹਿੰਦੇ ਹੈਗੇ ਨਾ। ਅਹ ਮਤਲਬ ਹੱਥ ਚਾਬੀ ਤੁਹਾਡੇ ਹੱਥ ਦੇ ਅੰਦਰ ਹੈਗੀ। ਤੁਸੀਂ ਕਿੰਨੀ ਗੁਮਾਉਣੀ ਹੈ। ਤੁਹਾਨੂੰ -ਤੁਹਾਡੇ ਉੱਪਰ ਡਿਪੈਂਡ ਕਰਦਾ ਹੈਗਾ। ਹਾਂ। ਚਲੋ ਗੱਲ ਕਰਕੇ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ। ਸਸਿ ਸ੍ਰੀ ਅਕਾਲ।
ਹਾਂਜੀ। ਠੀਕ ਹੈ। ਓਕੇ ਸਸਿ ਅਕਾਲ - ਸਸਿ ਕਾਲ।